ਨਹੀਂ, ਕੀ ਹੋ ਗਿਆ?
ਓਦੇ ਨਾਲ ਜੋਰੋ ਦਿਖਤਾ। ਹੈਰੋ ਵਿੱਚ ਜਾ ਕੇ ਫਿਰ ਮੈਂ ਕਾਲ ਤੁਹਾਡਾ ਨੰਬਰ ਡਾਲੀ। ਫਿਰ ਉਸ ਬਾਦ ਜ ਕਾਲ ਕੀ, ਉਸੇ ਬਿਜੀ ਲਿਖ ਆਉਂਦਾ ਹੈ। ਕਿ ਪਰਸ ਬਿਜੀ ਪਲੀਜ਼ ਡੂ ਨੋਟ ਇਰੀਟੇਟ।
ਨਾਂ ਮੈਂ ਤਾਂ ਬੀਜੀ ਹੈ ਨ ਮੈਂ ਤਾਂ ਤੁਹਾਡੀ ਵੇਟ ਕਰ ਰਹੀ ਸੀਗੀ। ਐਪ ਖੁੱਲਿਆ ਹੋਇਆ ਸੀ। ਮੈਂ ਕਿਹਾ ਦੀਦੀ ਕੋਲ ਹੀ ਨਹੀਂ ਕਰ ਰਹੇਗੀ।
ਨਹੀਂ ਵਹੀ, ਉੱਧਰ ਹੀ ਲਿਖ, ਜ ਉਹ ਲਿੱਖਾ ਰਹਿਤਾ ਉਹ ਟਾਸਕ ਵਹੀ ਸੀ। ਜਾ ਕੇ‌ ਕੋਲ ਲਗਾਉਣਾ ਹੇਨਾ।
ਹਾਂ- ਹਾਂ -ਹਾਂ- ਹਾਂ।
ਤੂੰ ਵਹੀ ਤੇ ਮੈਂ ਵੀ ਕੀਤਾ।
ਹਾਂ, ਜਿਵੇਂ ਰਾਤੀ- ਰਾਤੀ ਤੁਸੀਂ ਤਾਂ ਸੀ ਨਾ, ਓਦਾਂ ਹੀ ਕਰਨਾ ਸੀ।
ਹਾਂ, ਉਹ ਤੇ ਹੀ ਕਰ ਰਹੇ। ਪਤਾ ਨਹੀਂ ਇਹ ਵਾਲਾ ਕਾਲ ਰਿਕੋਡਿੰਗ ਕੇ ਬਾਅਦ ਇੱਕ ਵੀਡੀਓ ਬਣਾ ਕੇ ਭੇਜੋਗੇ। ਤੁਸੀੇ
ਹਾਂ- ਹਾਂ ਠੀਕ ਆ। ਤੁਸੀਂ ਮੈਨੂੰ ਬਣਾ ਕੇ ਭੇਜਦੇ ਫਿਰ ਪਤਾ ਲੱਗ ਜਾਊਗਾ। ਜਗਾ
ਹਮ -ਹਮ ਕਿਆ ਦਿੱਕਤ ਹੋ ਰਿਹਾ ਸੀ। ਸਮਝ ਮੈਨ ਆਵੱਲ
ਹਾਂ ਹਾਂ
ਚਲੋ ਕੋਈ ਨਾ ਤੁਹਾਡੇ ਕੰਪਲੀਟ
ਹਾਂ ਕੰਪਲੀਟ ਕਰਦਿਆਂਗੇ ਮੇਰੀ ਦੋ ਰਹਿੰਦੀ ਹੈਗੀ ਕਰ ਦਿਆਂਗੇ
ਹਾਂ ਇਹ ਤਸਰੀ ਹੈ ਨਾ ਹੈ
ਹਾਂ ਦੋ ਰਹਿੰਦੀ ਤੀਸਰੀ ਤਿੰਨ ਹੋ ਗਈ ਹੈ
ਹਾਂ ਚਲੋ
ਫਿਰ ਇੱਕ ਰਹਿ ਜਾਏਗੀ ਫਿਰ ਪੰਜ ਟਾਸਕ ਆ ਜਿਹੜੇ ਉੱਪਰ ਕੰਪਲੀਟ ਹੋ ਜਾਣਗੇ ਦੇਖਦੇ ਆਂ ਫਿਰ ਉਸ ਤੋਂ ਬਾਅਦ ਕੀ ਮਿਲਦਾ ਹੈਗਾ ਅਗਲਾ ਟਾਸਕ ਮਿਲਦਾ ਕੀ ਹੈਗਾ ਸ਼ੋ ਹੁੰਦੀ ਹੈ ਪੇਮੈਂਟ ਜਾਂ ਨਹੀਂ
ਤੁਹਾਡੇ ਨਾਲ ਹੀ ਬਸ ਫਾਈਵ ਟਾਸਕ ਕੰਪਲੀਟ ਕਰੂੰਗੀ ਹਾਂ ਉਹਦੇ ਬਾਅਦ ਫਿਰ ਮੈਂ ਦੇਖੂੰਗੀ ਪਹਿਲੇ ਕਿ ਕਿਆ ਆਉਂਦਾ ਹੈ ਕਿ ਪੇਮੈਂਟ ਕਾ ਵੀ ਇਸ਼ੂ ਕਿਆ ਹੁੰਦਾ ਹੈ
ਹਮ ਹਮ ਹਮ ਉਹੀ ਹੈ ਨਾ ਗ ਆਪਾਂ ਕਿਤੇ ਟਾਈਮ ਵੇਸਟ ਕਰੀ ਜਾਈਏ ਨਹੀਂ ਵੈਸੇ ਤਾਂ ਕਹਿੰਦੇ ਹੈਗੇ ਰਾਤੀ ਵੀ ਉਹ ਮੈਡਮ ਨੇ ਵੀ ਵੀਡੀਓ ਬਣਾ ਕੇ ਭੇਜੀ ਸੀ ਨਾ ਗਰੁੱਪ ਦੇ ਵਿੱਚ ਦੇ ਖਸੀੇ ਤੁਸੀਂ
ਨਹੀਂ ਨਹੀਂ ਮੈਂ ਨਹੀਂ
ਆਹ ਹੋ ਤੁਸੀਂ ਅੰਕਿਤਾ ਸ਼ਰਮਾ ਨੇ ਆਪਣੇ ਗਰੁੱਪ ਜਿਹੜਾ ਬਣਾਇਆ ਸੀ ਅਲੱਗ ਤੋਂ ਉਹਦੇ ਵਿੱਚ ਮਗਰ ਵੀਡੀਓ ਬਣਾ ਕੇ ਭੇਜੀ ਹੋਈ ਆ ਉਹਨਾਂ ਨੇ ਕਿਹਾ ਵੀ ਐਵੇਂ ਐਵੇਂ ਕਰਕੇ ਟਾਸਕ ਕਰਨੇ ਐਵੇਂ ਤੁਹਾਡਾ ਪੇਮੈਂਟ ਦਾ ਪ੍ਰੋਸੈਸ ਹੋਵੇਗਾ।
ਅੱਛਾ!
ਹਮ ਮੈਡਮ ਤਾਂ ਦੋ ਆਈਡੀਆਂ ਤੋਂ ਕੰਮ ਕਰ ਰਹੀ ਆ ਉਹ ਕਹਿੰਦੀ ਮੇਰਾ ਤਾਂ ਇਹ ਘਰੇ ਹੈਗਾ ਇੱਕ ਹੋਰ ਨੰਬਰ ਉਹ ਤੋਂ ਕਰ ਰਹੀ ਸੀ।
ਅੱਛਾ! ਮਤਲਬ ਦੋ ਦੋ ਆਈਡੀ ਵਿੱਚ ਕੰਮ ਕਰਦਾ।
ਹਮ ਹਮ ਹਾਂ ਬਸ ਅ ਇਹ ਤ ਉਹਦੇ ਕੋਲ ਐਪ ਓਪਨ ਹੋਣਾ ਚਾਹੀਦਾ ਹੈਗਾ ਜਿਹਨੂੰ ਅੱਗੇ ਤੁਸੀਂ ਕਰਵਾਉਂਦੇ ਹੈਗੇ। ਉਹ ਕੰਮ ਕਰ ਸਕਦਾ ਉਹਦੇ ਨਾਲ ਗੱਲ ਕਰ ਸਕਦੇ ਹੋਗੇ ਤਾਂ ਉਹਦਾ ਦਾ ਮਤਲਬ ਇਹੀ ਆ ਵੀ ਘਰੇ ਦਾ ਘਰੇ ਵੀ ਕਰ ਸਕਦੇ ਆਗੇ ਜਿਵੇਂ ਘਰੇ ਕਿਸੇ ਨਾਲ ਕਰਨੀ ਹੋਵੇਗਾ ਓਦਾ ਐਪ ਦੇ ਵਿੱਚ ਹੋਰ ਡਾਊਨਲੋਡ ਕਰਵਾ ਕੇ ਸਾਰਾ ਕੁਛ ਉਵੇਂ ਤਾਂ ਉਹਦੇ ਨਾਲ ਗੱਲ ਕਰ ਲਏਗਾ। ਮੈਂ ਵੀ ਮੇਰੇ ਹਸਬੈਂਡ ਨੂੰ ਰਾਤ ਦੱਸਿਆ। ਮੈਂ ਕਿਹਾ ਵੇਖਲਾ ਮੈਂ ਇੱਕ ਕੰਮ ਦੇ ਵਿੱਚ ਹੋਰ ਨਾਲ ਮੈਂ ਮੈਂ ਕੱਲੀ ਨੀ ਮੈਂ ਕਿਹਾ ਕੱਲੀ ਨੀ ਆਈ ਗਈ ਮੈਂ ਸਾਰਿਆਂ ਨੂੰ ਵਿੱਚ ਐਡ ਕੇ ਤੂੰ ਆਪ ਤਾਂ ਡੁੱਬ ਨੂੰ ਵੀ ਲੈ ਕੇ ਡੁੱਬੇਗੀ ਤੇ ਮੈਂ ਕੱਲੇ ਕਾਹਦੇ ਵਾਸਤੇ ਡੁੱਬਣਾ ਹੈਗਾ ਮੈਂ ਕਿਹਾ ਕੋਈ ਨੀ ਗਾ ਮੈਂ ਕਿਹਾ ਮੇਰਾ ਪੰਜ ਟਾਸਕ ਪੂਰੇ ਹੋ ਜਾਣਦੇ ਫੇਰ ਮੈਂ ਤੁਹਾਡੇ ਆਲੇ ਫੋਨ ਤੇ ਵੀ ਤੁਹਾਨੂੰ ਵੀ ਉਹ ਕਰੂੰਗੀ ਮੈਂ ਇਹਦੇ ਵਿੱਚ ਤਾਂ ਕੋਈ ਐਵੇਂ ਵੀ ਹੈ ਨਹੀਂ ਸਾਈਲੈਂਡ ਜਗ੍ਹਾ ਤੇ ਹੀ ਗੱਲ ਕਰਨੀ ਹੈ। ਐਵੇਂ ਦਾ ਕੋਈ ਹੈ ਹੀ ਨਹੀਂ ਸਿਸਟਮ ਹੈਗਾ ਮੈਂ ਕਿਹਾ ਉਹਦੇ ਵਿੱਚ ਤਾਂ ਐਵੇ ਸੀ ਨਾ ਵੀ ਪੂਰਾ ਸਾਇਲੈਂਸ ਸਹੀ ਗੱਲ ਹੈ। ਤੇ ਮੈਂ ਕਿਹਾ ਜਦੋਂ ਤੁਸੀਂ ਤੁਹਾਨੂੰ ਸ਼ੋਪ ਦਿੱਤੇਗਾ ਤੁਹਾਨੂੰ ਥੋੜਾ ਜਿਹਾ ਫਰੀ ਹੋਇਆ ਟਾਈਮ ਦੱਸ ਮਿੰਟ ਤਾਂ ਕਿੰਨਾ ਕੁ ਹੁੰਦਾ ਹੈਗਾ ਉਹਨੇ ਮਹਾ ਗੱਲ ਕਰ ਲਿਆ ਕਰ
ਹਾਂ ਵੈਸੇ ਤਾਂ ਤੁਸੀਂ ਉਤੇ ਨਹੀਂ ਰਹਿੰਦੇ ਓ
ਹਾਂ ਹਾਂ ਮੈਂ ਕਿਹਾ ਇਨੇ ਐਨੇ ਬਹਾਨੇ ਨਾਲ ਗੱਲ ਕਰ ਲਿਆ ਕਰੋ ਨਾਲੇ ਮੈਂ ਜਦੋਂ ਮੇਰੇ ਨਾਲ ਪੰਜ ਟਾਸਕ ਕੰਪਲੀਟ ਹੋ ਗਏ ਮੈਂ ਕਿਹਾ ਤੁਸੀਂ ਤੁਹਾਡੇ ਵਰਗਿਆ ਦਾ ਹੋਰ ਲਾ ਲਿਓਗਾ ਦੋਸਤ ਤਾਂ ਓਦਾਂ ਕੋਈ ਹਾਂ ਮੈਂ ਮੈਨੂੰ ਕਹਿੰਦੇ ਤੇਰਾ ਦਿਮਾਗ ਜਿਆਦਾ ਨੀ ਚੱਲਣ ਲੱਗ ਗਿਆ ਮੈਂ ਕਿਹਾ ਹੋਰ ਨਵੀਂ ਐਪ ਮਿਲ ਗਈ ਦਿਮਾਗ ਤਾਂ ਚੱਲਣਾ ਹੀ ਸੀ
ਹੂੰ ਨਹੀਂ ਸਹੀ ਹੈਗਾ ਹੂੰ ਹੂੰ
ਕਿਉਂਕਿ ਇਹਨਾਂ ਨੇ ਕਿਹਾ ਵੀ ਹਾਂ ਇੱਕ ਬੰਦੇ ਨਾ ਹੁਣ ਇਹਦਾ ਪੱ ਕਾ ਮੈਡਮ ਨੂੰ ਪੁੱਛਣਾ ਨਾ ਇਹਦੇ ਵਿੱਚ ਵੀ ਇੱਕ ਦਿਨ ਦੇ ਵਿੱਚ ਇੱਕ ਇੱਕ ਪੰਜ ਵਾਰ ਇੱਕ ਬੰਦੇ ਨਾਲ ਕਰ ਸਕਦਾ ਜਾਂ ਵੀ ਬੱਸ ਉਸ ਤੋਂ ਬਾਅਦ ਇੱਕ ਵਾਰੀ ਹੀ ਕਰਨੀ ਹੈਗੀ ਬੰਦੇ ਨਾਲ ਪੰਜ ਵਾਰੀ ਕੋਲ ਇਹ ਥੋੜਾ ਜਹਾ ਕਨਫਰਮ ਹੋ ਜਾਣਾ ਫੇਰ ਪਤਾ ਲੱਗ ਜਾਏਗਾ ਵੀ ਹਾਂ
ਹਮ ਚਲੋ ਪੁੱਛ ਲੈਣਾ ਫ਼ਿਰ ਮੈਨੂੰ ਵੀ ਦੱਸਣਾ
ਹਾਂ ਜੇ ਇੱਕ ਦਿਨ ਦੇ ਵਿੱਚ ਹੋਇਆ ਵੀ ਇੱਕ ਦਿਨ ਦੇ ਵਿੱਚ ਆਪਾਂ ਪੰਜ ਵਾਰੀ ਹੀ ਕਾਲ ਕਰ ਸਕਦੇ ਅਗਲੇ ਦਿਨ ਕਰ ਸਕਦੇ ਉਸੇ ਬੰਦੇ ਨੂੰ ਫੇਰ ਤਾਂ ਠੀਕ ਹੈ
ਤ
ਹਮ ਅੱਜ ਇਹਦੇ ਵਿੱਚ ਗਰੁੱਪ ਦੇ ਵਿੱਚ ਤਾਂ ਪੁੱਛ ਹੀ ਜਾ ਰਹੇ ਸੀ ਕੇ ਕੋਈ ਫਰੀ ਹੈ ਕੋਈ ਮੈਨੂੰ ਨੰਬਰ ਦੇ ਦੋ ਮੈਂ ਐਸ ਐਪ ਤੇ ਗੱਲ ਕਰਨੀ ਹੈ ਮੈਂ ਹੈਲੋ ਹੁਣ ਇਹਦੇ ਵਿੱਚ ਐਵੇਂ ਵੀ ਮੰਗਣਾ ਪਿਆ ਕਰੋ ਵੀ ਹਾਂ ਕੋਈ ਫਰੀ ਅਤੇ ਨੰਬਰ ਅੱਜ
ਆਹ ਜਿਦੇ ਨਾਲ ਕੋਈ ਵੀ ਨਹੀਂ ਨਈ ਫਿਰ ਘੁਮਣ ਗਈ ਆ ਨਾ ਮੈਂ
ਹਾਂ ਬਲਜੀਤ ਨਾਮ ਦਾ ਸੀ ਕੋਈ ਗੱਲ ਪਤਾਂ ਨੀ ਲੇਡੀਜ਼ ਸੀ ਜਾਂ ਜੈਂਟਸ ਸੀ ੳਹੀ ਠਾ ਪਤਾ ਨਹੀ ਗਾ ਉਹ ਕਹਿ ਰਹੇ ਸੀਗੇ ਤੇ ਮੈਂ ਤਾਂ ਵੈਸੇ ਹੀ ਉੱਤੋਂ ਗ ਮੈਂ ਵੀ ਫ੍ਰੀ ਸੀ ਥੋੜਾ ਜਿਹਾ ਉਦੋਂ ਮੈਂ ਕਿਹਾ ਹਾਂ ਫ੍ਰੀ ਹਾ ਪਰ ਮੈਂ ਕੰਮ ਤਾਂ ਨਹੀਂ ਕਰ ਰਿਹਾ ਸੀਗਾ ਇਸ ਐਪ ਤੇ ਹਜੇ ਉਹਨਾਂ ਨੇ ਮੈਨੂੰ ਕਿਹਾਗਾ ਹੈ। ਤੁਸੀਂ ਫਰੀ ਆਉਗਾ ਤਾਂ ਤੁਸੀਂ ਮੇਰੇ ਨਾਲ ਕਨੈਕਟ ਕਰ ਲਓਗਾ ਮੈਂ ਫਿਰ ਮੁੜ ਕੇ ਰਿਪਲਾਈ ਨਹੀਂ ਦਿੱਤਾ ਹੈਗਾ ਮੈਂ ਖਯਾ ਇਹ ਤਾਂ ਸੱਚੀ ਅ ਫ੍ਰਰੀ ਹੋਏ। ਤਾਂ ਮੈਂ ਕਿਹਾ ਮੈਂ ਤਾਂ ਹਜੇ ਤੱਕ ਕਹਨੀ ਫ੍ਰਰੀ ਹੈ ਈ
ਹੂੰ ਹਲੋ ਕਤ
ਤੁਹਾਡੀ ਆਵਾਜ਼ ਸਲੋਅ ਹੋਣ ਲੱਗ ਗਈ ਦੀਦੀ।
ਹਾਂ ਹੈਲੋ
ਹਾਂ, ਹਾਂ ਹੁਣ ਆਉਂਦੀ ਹੈ।
ਹਾਂ ਆਂਦੀ ਏ।
ਹੂੰ।
ਹਕ ਆਪਾਂ ਲੋਕਾਂ ਤੋਂ ਹੈ ਹੀ ਸਾਥ ਮੇ ਬਾਤ ਕਰਨੇ ਵਿੱਚ
ਹਾਂ-ਹਾਂ ਮੈਂ ਉਹ ਦੀਦੀ ਨੂੰ ਪੁੱਛਿਆਗਾ ਮੈਂ ਹਲੇਿਓ ਮੈਂ ਕਿਹਾ ਕਰ ਲਿਆ ਫੇਰ ਤੁਸੀਂ ਨਹੀਂ, ਨਹੀਂ ਦੀਦੀ ਕਹਿੰਦੀ ਤੁਸੀਂ ਵੀ ਰਹਿਨ ਈ ਦਿਓ ਜੇ ਤੁਸੀਂ ਕਰਨਾ ਤਾਂ ਦੇਖ ਲੋ ਕਹਿੰਦੀ ਮੈਂ ਤਾਂ ਨਹੀਂ ਕਰਦੀ ਇਹਦੇ ਵਿੱਚ ਕੰਮ ਮੈਂ ਹੈ ਕਿਵੇਂ ਬਸ ਮੈਨੂੰ ਕਹਿ ਰਹੇ ਸੀ ਸੀਗੇ ਵੀ ਹਾਂ ਕਰਲਓਗਾ ਹੁਣ। ਐਵੇਂ ਹੋ ਗਿਆ।
ਉਹਦੇ ਵਿੱਚ ਤਾਂ ਫਿਰ ਐਵੇਂ ਸੀ ਨਾ ਵੀ ਵੀ ਉਹ ਪੂਰੀ ਉਹਦੇ ਵਿੱਚ ਆਧਾਰ ਕਾਰਡ ਅਤੇ ਸੈਲਫੀ ਸਾਰਾ ਕੁਛ ਚਾਹੀਦਾ ਸੀਗਾ ਕੇ ਵਾੲ ਪੂਰੀ ਕੰਪਲੀਟ ਕਰਵਾਉਂਦੇ ਸੀ ਉਹਦੇ ਵਿੱਚ ਫੇਰ ਉਸ ਤੋਂ ਬਾਅਦ ਵਰਕ ਚਾਲੂ ਹੁੰਦਾ ਸੀ ਹੈ ਤਾਂ ਐਵੇਂ ਸੀ ਜਿਵੇਂ ਕੋਡਿੰਗ ਦਾ ਹੀ ਹੈਗਾ ਜਿਵੇਂ ਵੀਡੀਓ ਦਾ ਆਡੀਓ ਦਾ ਹੈਗਾ ਸਾਰਾ ਹੀ। ਪਰ ਉਹਦੇ ਵਿੱਚ ਸਿਸ ਹੁਣ ਫਿਰ ਆਪਾਂ ਨੂੰ ਪੂਰਾ ਪਤਾ ਨੀ ਆਪਾਂ ਕਯਾ ਕਾਹਦੇ ਵਾਸਤੇ ਉਹਦੇ ਵਿੱਚ ਹੱਸਣਾ ਫਿਰ ਜਦੋਂ ਪਤਾ ਹੀ ਨੀ ਗਾ।
ਉਹਦੇ ਵਿੱਚ ਅਲੱਸ ਐਪ ਹੋਗਾ? ਇਹ ਤੇ ਵਿੱਚ ਕਰਨਾ ਆਉਂਦਾ ਹੈ।
ਉਹਦੇ ਵਿੱਚਗਾ ਉਹਨਾਂ ਨੇ ਮੈਨੂੰ ਲਿੰਕ ਜਾ ਭੇਜਿਆ ਸੀਗਾ।
ਹੂੰ।
ਤੇ ਲਿੰਕ ਦਾ ਨਾਮ ਉਹਦੇ ਵਿੱਚ ਸ਼ੋਅ ਹੋ ਰਿਹਾ ਸੀ ਜੋ ਪਾਰਟਨਰ
ਅੱਛਾ
ਵਾਇਓ ਪੀ ਏ ਆਰ ਟੀ ਐਨ ਈ ਆਰ ਐਵੇ ਸੀਗਾ ਨਾਮ ਓਹਦਾ
ਅੱਛਾ
ਹੂੰ, ਮੈਂ ਇੱਕ ਵਾਰੀ ਇਹਨੂੰ ਪਹਿਲਾਂ ਫੇਰ ਹੀ ਦੇਖਾਂਗੇ ਇਹਨੂੰ ਪੂਰਾ ਸਰਚ ਸੁਚ ਮਾਰ ਕੇ ਦੇਖਾਂਗੇ ਵੀ ਕਿਵੇਂ ਦੀ ਹੈ ਕਿਵੇਂ ਕਿਵੇਂ ਕੁਛ ਹੈ ਇਹਦੇ ਵਿੱਚ ਫੇਰ ਹੀ ਕੋਈ ਫੇਰ ਹੀ ਕਰਨ ਦਾ ਫਾਇਦਾ ਦੀਦੀ ਐਵੇਂ ਤਾਂ ਵਿੱਚ ਵੀ ਜਾਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ!
ਟਰਸਟ ਵੀ ਨਹੀਂ ਕਰ ਸਕਦੇ।
ਹਾਂ। ਹਾਂ।
ਤਾਂ ਕਰਕੇ ਹੁਣ ਇਹਦੇ ਵਿੱਚ ਸੀਗਾ ਇਹਦੇ ਵਿੱਚ ਤਾਂ ਕਦੀ ਦੀਦੀ ਕਹਿ ਰਹੇ ਸੀ ਜੈਨੂਅਲ ਹੈ ਕਿ ਮਤਲਬ ਹੈ ਵੀ ਜੈਨੂਅਲ ਹੈ ਆਪਾਂ ਉਹਦੇ ਸਰਚ ਵੀ ਮਾਰ ਕੇ ਦੇਖਿਆ ਹੈਗਾ। ਤੇ ਕਹਿੰਦੇ ਸੀਗੇ ਪੇਮੈਂਟ ਵੀ ਆਉਂ ਵੀ ਮੈਂ ਕੰਮ ਕਰੀ ਜਾ ਰਹੀ ਹੈਂਗੀ ਚਲੋ ਹਾਂ ਤਸੱਲੀ ਹੋ ਗਈ ਵੀ ਕੋਈ ਕੰਮ ਕਰੀ ਜਾ ਰਿਹਾ ਫੇਰ ਹੀ ਆਪਾਂ ਨੂੰ ਉਹਨਾਂ ਨੇ ਦੱਸਿਆ ਹੈਗਾ
ਹੂੰ ਕੱਲ ਮੈਨ ਤੁਹਾਡੇ ਨਾਲ ਪੁੱਛਿਆ ਕਿ ਇਹ ਐਪ ਵਾਲਾ ਫਿਰ ਮੈਨ ਸੋਚਿਆ ਕਿ ਮੈਂ ਸਰਚ ਕਰੂੰਗੀ
ਹੂੰ,
ਹਾਂ, ਫਿਰ ਮੈਂ ਭੂਲ ਗਿਆ ਸੀ ਫਿਰ ਮੈਂ ਸੋ ਗਈ
ਅੱਛਾ,
ਆ ਬਾਜ਼ ਦੇਖੂੰਗੀ ਸਰਚ ਕਰਕੇ
ਸਹੀ ਹੈ ਇੱਕ ਵਾਰੀ ਜਦੋਂ ਪੇਮੈਂਟ ਵਗੈਰਾ ਆ ਗਈ ਨਾ ਗਈ ਫਿਰ ਹੋਰ ਵੀ ਸਹੀ ਹੋ ਜਾਏਗਾ ਸਿਸਟਮ
ਹਾਂ ਤਬ ਤ ਦੋ ਹਾਂ ਤਬ ਦੋ ਕੰਮ ਹੋ ਜਾਂਦੇ ਹੈ ਜੋ ਸਟੋਕ ਕਰੀਏ ਦੋਨੋ ਫੇਰ ਤੋਂ ਅੱਛੇ ਸਹੀ ਕੰਮ ਹੋ
ਰਾਤੀ ਮੇਰਾ ਨਾ ਸੁਬਾਹ ਮੇਰਾ ਨਾ ਪੇਮੈਂਟ ਵਿੱਚ ਆਇਆ ਹੋਇਆ ਹੈਗਾ ਸ਼ਾਇਦ ਮਤਲਬ ਦਾ ਜੋ ਸਟੋਕ ਵਾਲਾ ਨੇ ਪਾ ਰੱਖਿਆ ਹਿੰਦੀ ਵਾਲੇ ਦੇ ਵਿੱਚ ਥੋੜਾ ਜਿਹਾ ਕੰਮ ਕੀਤਾ ਹੋਇਆ ਸੀਗਾ ਹੁਣ ਇਹ ਸ਼ਾਇਦ ਮਤਲਬ ਦੋਨਾਂ ਨੇ ਪਾਇਆ ਹੋਊਗਾ ਕਿਉਂਕਿ ਉਹਨਾਂ ਦੀ ਪੇਮੈਂਟ ਹੀ ਰਹਿੰਦੀ ਸੀ ਮੇਰੀ
ਅੱਛਾ
ਰਾਤੀ ਚੁਰਵੰਜਾ ਰੁਪਏ ਆਏ ਹੋਏ ਸੀਗੇ ਮੈਂ ਤਾਪ ਹੀ ਕ ਫਿਊਜ਼ ਹੋ ਗਈ ਵੀ ਇਹ ਆਏ ਕਾਹਦੇ ਆ
ਹਿੰਦੀ ਵਾਲਾ ਜੋ ਰਿਕੋਡਿੰਗ ਹਮ ਲੋਕ ਕਰ ਰਿਹਾ ਸੀ ਉਸ ਪੇਮੈਂਟ ਆਇਆ ਸੀ
ਪਤਾ ਈ ਨੀ ਐਦੀ ਰਿਕਾਰਡਿੰਗ ਆਲਾ ਤਾ ਮੇ, ਕੰਮ ਕੀਤਾ ਹੀ ਨੀ ਗਾ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਗਾ ਉਹਨਾਂ ਨੇ ਪਰਸੋਂ ਪਾਇਆ ਸੀ ਰਿਕੋਡਿੰਗ ਆਲਾ ਉਹਦੇ ਵਿੱਚ ਕਹਿੰਦੇ ਸੀਗੇ ਹੁਣ ਸਹੀ ਹੈ ਵੀ ਹੁਣ ਤੁਸੀਂ ਕੰਮ ਕਰੋਗਾ ਮੇਰਾ ਨਾ ਟਾਈਮ ਹੀ ਨਹੀਂ ਮਿਲਿਆ ਹੈਗਾ ਕਰਨ ਦਾ ਹੈਗਾ ਤੇ ਉਹਦੇ ਵਿੱਚ ਤੋਂ ਉਹ ਆਇਆ ਸੀ ਨਾ ਚਾਈਲਡ ਅਲਗ ਵੀ ਜਵਾਕ ਉਹਦੇ ਵਿੱਚ ਵੇਖਣਾ ਵੀ ਏ ਆਈ ਦਾ ਬੋਲ ਰਿਹਾ ਬ ਜਾਂ ਜਵਾਕ ਬੋਲ ਰਿਹਾ ਜਾਂ ਕੋਈ ਮਿਕਸ ਬੋਲ ਰਿਹਾ ਹੈਗਾ ਉਹ ਵਾਲਾ ਟਿੱਕ ਕਰਨਾ ਸੀ। ਉਹਦੇ ਵਿੱਚ ਮੈਂ ਕੁਛ ਕੁ ਕੀਤਾ ਸੀਗਾ ਮੇਰੇ ਹਿਸਾਬ ਚ ਮੈਨੂੰ ਲੱਗਦਾ ਫਿਰ ਉਸੇ ਦਾ ਹੀ ਆਇਆ। ਪਟ ਉਹਦਾ ਪੇਮੈਂਟ ਤਾਂ ਉਓਥੇ ਸੋ ਹੀ ਨੀ ਹੁੰਦਾ ਸੀ ਵੀ ਕਿੰਨੀ ਪੇਮੈਂਟ ਬਣ ਗਈ ਆ।
ਅੱਛਾ, ਮੈਂ ਵੀ ਬੀ ਏ ਮਤਲਬ ਇਹ ਕੀਆ, ਇਹ ਵਾਲਾ ਚਾਈਲਡ ਵਾਲਾ ਏ ਆਈ ਕੀ ਚਾਈਲਡ ਕਿਆ ਲੇਕਿ ਕੇਵਲ ਮਤਲਬ ਮਤਲਬ ਉਹ ਉਸਮੇ ਜੋ ਮਤਲਬ ਇੰਟਰ ਕਰਨ ਮੈਂ ਲੌਗ ਇਨ ਟਾਈਪ ਕਰਨ ਕੇ ਸਮੇ ਜੋ ਆਤਾ ਹੈ, ਟੈਸਟ ਬਸ ਵਹੀ ਮੇਰੇ ਮੈਂ ਆਇ ਉਸਕੇ ਬਾਅਦ ਤਾਂ ਮੈਨੇ ਸੀਆਈ ਨੇ ਬਸ ਟੈਸਟ ਪਾਸ ਕੀਆ ਫਿਰ ਗਾਈਜ ਸਾਈਨ ਕੀ ਹ ਉਸਕੇ ਬਾਅਦ ਮੈਨੇ ਕੋਈ ਕੰਮ ਨਹੀਂ ਆਇਆ ਕਿ ਪਤਾ ਨਹੀਂ ਸਾਫ ਟਾਸ ਖਤਮ ਹੋ
ਅੱਛਾ ਵ।
ਹਾਂ, ਆਗੇ ਕੰਟੀਨਿਊ ਨਹੀਂ ਕਰ ਪਾਏ।
ਹਾਂ, ਪਤਾ ਨੀਗਾ ਸਿਸਟਮ, ਇਹਦੇ ਵਿੱਚ ਕੀ ਸਿਸਟਮ ਚੱਲੀ ਜਾ ਰਿਹਾ ਹੈਗਾ।
ਅਭੀ ਫਿਰ ਇੱਕ ਮੈਨੂੰ ਆਇਆ ਕਾਮ ਸੰਸਕ੍ਰਿਤ ਨਾਲ ਰਿਕੋਡਿੰਗ ਕਰ, ਸੰਸਕ੍ਰਿਤ ਮੈਂ, ਸੰਸਕ੍ਰਿਤ ਮਤਲਬ ਮੈਂ ਬੋਲ ਲੈਂਦੀ ਆ ਲੇਕਿਨ ਇਤਨਾ ਅੱਛੇ ਸੇ ਮਤਲਬ ਕਨਵਰਸੈਸ਼ਨ ਨਹੀਂ ਕਰ ਪਾਦੀ ਹੂਂ ਸੰਸਕ੍ਰਿਤ ਮ- ਮੈਨੇ ਕਾ ਫਿਰ ਮੈਂ ਟ੍ਰਾਂਸਲੇਟ- ਕਰ ਲੂੰਗੀ ਅਬ ਟ੍ਰਾਂਸਕ੍ਰਿਪਸ਼ਨ ਰਿਕੋਡਿੰਗ ਕਾ ਕੰਮ ਕੰਪਲੀਟ ਹੋ ਜਾਏਗਾ ਫਿਰ ਆਏਗਾ ਬ- ਟਰਾਂਸਕ੍ਰਿਪਸ਼ਨ ਦਾ ਤੁ ਦੇਖਾਂਗੇ।
ਚਲੋ, ਦੀਦੀ ਆਪਣਾ- ਟਾਈਮ ਹੋ ਗਿਆ ਦਸ- ਮਿੰਟ ਤੋਂ ਉੱਪਰ, ਚਲੋ ਠੀਕ ਹੈ। ਮੈਂ ਰੱਖਦੀ ਤੁਸੀਂ ਵੀਡੀਓ ਬਣਾ ਕੇ। ਭੇਜਦੇ ਹੋ ਮੈਨੂੰ।
ਹਾਂ- ਹਾਂ।